ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ-
ਹਾਂਜੀ, ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਠੀਕ ਹੋ।
ਬਸ, ਹਾਂਜੀ ਹਾਂਜੀ ਵਧੀਆ ਹੋਰ
ਹ ਹਮ ਬਸ ਲੇਟੇ ਹੋਏ, ਤੁਹਾਡੇ ਹੋ ਗਏ ਕੰਮ?
ਹਾਂ ਬਸ ਇਹ ਥੋੜੇ ਜਿਹੇ ਰਹਿ ਜਾਂਦੇ ਆ ਕੱਪੜੇ, ਫੇਰ ਨਹਾਉਦੇ ਐ ਨਾ ਫੇਰ ਉਹ ਵੀ ਨ ਕਾਲ ਦਿੰਦੀ ਐ, ਕੱਲ ਫੇਰ ਧੋਣੇ ਨੀ ਹੈਗੇ ਮੈਂ। ਤਾਂ ਕਰਕੇ, ਕੁਛ ਨਾ ਕੁੱਛ ਓਦਾਂ ਹੀ ਟਾਈਮ ਨੀ ਮਿਲਦਾ, ਸਹੀ ਦੱਸਦਾ ਸਾਰਾ ਦਿਨ ਬਸ ਇੱਦਾਂ ਹੀ ਬੰਦਾ ਲੱਗਾ
ਉਹੀ ਤੇ, ਮੈਂ ਵੀ ਇੱਥੇ ਜਗਾਦਰੀ ਆਈ ਦੀ ਸੀ, ਤਾਂ ਥੋੜਾ ਟਾਈਮ ਮੈਨੂੰ ਉਹ ਮਿਲ ਗਿਆ, ਘਰ ਮੰਮੀ ਨੇ ਤੇ, ਦਿੱਲੀ, ਹਾਂਜੀ। ਹੁਣ ਬਸ ਜਾਣਾ ਹੈ ਇੱਕ ਦੋ ਦਿਨ ਤੱਕ, ਲੈਣ ਆਣਾ ਇਹਨੇ ਨੇ
ਅੱਛਾ! ਗੁੜੀਆਂ ਤੇਰੀ ਵੱਡੀ ਹੋ ਗਈ ਹੁਣ ਤੇ ਹਨਾ
ਹਾਂਜੀ ਹੁਣ ਸਕੂਲ ਜਾਂਦੀ ਚਾਰ ਸਾਲ ਦੀ ਹੋ ਗਈ ਹੁਨ ਇਦਾ ਸਕੂਲ ਖੁੱਲ ਗਿਆ ਹੋਇਆ ਗਾ, ਇਸੀ ਸਾਲ ਪਾਇਆ ਸੀ।
ਅੱਛਾ, ਚਾਰ ਸਾਲ ਦੀ ਹੋ ਗਈ ਹਾਂ- ਅੱਛਾ ਅੱਛਾ, ਸੇਮ ਤੇਰੇ ਵੱਕਨ ਹੇ, ਹਨਾ ਹਾਂ, ਸਾਰੀ ਤੇਰੀ ਕੋਪੀ ਹੈ ਉਹ
ਹਮ।
ਹੋਰ ਸੁਣਾ, ਠੀਕ ਨੇ ਉੱਧਰ
ਹਾਂਜੀ -ਹਾਂਜੀ, ਸਭ ਵਧੀਆ ਮੰਮੀ ਗਏ ਦੇ ਨੇ ਸਕੂਲ-'
ਅੱਛਾ ਅੱਛਾ, ਹਾਂ ਉੱਧਰ ਗਏ ਹੋਨੇ ਨੇ, ਹੋਰ ਸੁਣਾ ਕੀ ਬਣਾਇਆ ਦੁਪਹਿਰੇ ਦੁਪਹਿਰੇ ਕੀ ਬਣਾਇਆ ਮੈਂ ਕਿਹਾ
ਆਲੂ ਵੜੀਆਂ ਬਣਾਈਆਂ ਸੀ, ਮੰਮੀ ਬਣਾ ਕੇ ਗਈ ਸੀ ਸਬਜ਼ੀ
ਅੱਛਾ ਅੱਛਾ, ਉਹ ਠੀਕ ਹੈ ਬਰਧਰ ਉਧਰ ਬਾਹਰ
ਹਾਂਜੀ।
ਚਲੋ ਵਧੀਆ, ਉਹ ਓਹਨੇ ਵੀ ਸਰਪ੍ਰਾਈਜ਼ ਦੇ ਦਿੱਤਾ ਹੈ ਹਨਾ ਚਲ- ਅਛਾ ਹੋਇਆ ਹੁੰਦਾ ਹੀ
ਹਾਂ ਹੋਰ ਕੀ, ਇਨੇ ਟਾਈਮ ਤੋਂ ਮਤਲਬ ਟਰਾਈ ਕਰ ਰਹੇ ਸੀ, ਫਿਰ ਕੋਈ ਨਾ ਕੋਈ ਮਤਲਬ ਕਾਫੀ ਕੰਟਰੀਆਂ ਟਰਾਈ ਕੀਤੀਆਂ ਨੇ, ਨੀ ਹੋ ਪਾ ਰਿਹਾ ਸੀ ਫਿਰ ਇੱਥੇ ਤੇ ਫਿਰ ਰਿਸ਼ਤੇਦਾਰ ਹੈਗੇ ਸੀ।
ਅੱਛਾ ਰਿਸ਼ਤੇਦਾਰ ਹੈਗੇ ਨੇ ਤੁਹਾਡੇ ਇੱਧਰ। ਅੱਛਾ, ਪਿੱਛੇ ਨਾ ਕੁਛ ਇੰਟਰਵਿਊ ਵੀ ਅੱਛਾ ਅੱਛਾ ਹਾਂ, ਪਾਪਾ ਦੀ ਵਾਕੀਆਂ 'ਚ ਸਹੀ ਗੱਲ ਹੈ
ਤੇ ਪਾਪਾ ਦੇ ਦੋਸਤ ਲੱਗਦੇ ਨੇ ਉਹਦਾ ਮੁੰਡਾ ਹੈਗਾ ਸੀ ਉਹਨੇ ਉਹ ਕੋਈ ਕੰਪਨੀ 'ਚ ਹੈਗਾ ਸੀ ਉਹਨੇ ਆਪਣੇ ਮਤਲਬ ਕੰਪਨੀ ਦੇ ਰੂ ਥਰੂ ਬੁਲਾਇਆ ਨਾ ਇਹਨੂੰ
ਅੱਛਾ ਕੰਪਨੀ ਦੇ ਥਰੂ ਬੁਲਾਇਆ? ਨਹੀਂ, ਇੱਕ ਵਾਰੀ ਮੈਨੂੰ ਮਿਲਿਆ ਸੀ ਬਾਜ਼ਾਰ ਵਿੱਚ -ਤੇ ਮੈਨੂੰ ਦੱਸਿਆ ਉਹਨੇ, ਕਹਿੰਦਾ ਜਲੰਧਰ ਦਾ ਹੀ ਹੈਗਾ ਬੰਦਾ ਜਿਹੜਾ ਉਹਦਾ ਮਾਲਿਕ ਹੈਗਾ
ਹਾਂ ਉਹ ਜਲੰਧਰ ਦਾ ਐ, ਦੋ ਹੈਗੇ ਨੇ ਨਾ, ਦੋ ਦਾ ਪਾਰਟਨਰਸ਼ਿਪ ਵਿੱਚ ਕੰਮ ਹੈਗਾ ਏ, ਇੱਕ ਜਲੰਧਰ ਦਾ ਏ
ਅੱਛਾ ਅੱਛਾ, ਅੱਛਾ ਅੱਛਾ, ਠੀਕ। ਕੈ, ਚਲੋ ਵਧੀਆ ਬੰਦਾ ਸੈੱਟ ਹੋ ਗਿਆ ਨਾ।
ਹਾਂ ਹੋਏ ਕੀ।
ਹੂੰ ਨਾਲੇ ਠੀਕ ਐ।
ਤਰਫੋ ਨਾ ਸਹੀ ਰਹਿੰਦਾ ਰਹਿਣ, ਖਾਣ ਇੰਨੀ ਦਿੱਕਤ ਨੀ ਹੁੰਦੀ, ਹੁਣ ਐਵੇਂ ਬੰਦਾ ਜਾਏ ਨਾ, ਫਿਰ ਹਾਂ ਉਹਨਾਂ ਦਾ ਹੁੰਦਾ। ਹੁਣ ਇੱਥੋਂ ਦੀ ਅਸੀਂ ਆਪ ਜਾਈਏ, ਫਿਰ ਰਹਿਣ ਦੀ ਵੀ ਦਿਕ ਦਿੱਕਤ ਹੁੰਦੀ ਏ, ਫਿਰ ਖਾਣ-ਪੀਣ ਦੀ ਵੀ।
ਉਹ ਤੇ ਸਿਰ ਖਪਾਈ ਐ ਨਿਰੀ ਤੇਨੂੰ ਸੱਚੀ ਦੱਸਾਂ ਹੂੰ।
ਹੁਣ ਸਾਂ ਸੋਨੂੰ ਨੂੰ ਗੋਪੀ ਕਰਕੇ ਨਾਂ ਮਹੱਲੇ ਚ ਕਈ ਮੁੰਡੇ ਬਹੁਤ, ਪਰੇਸ਼ਾਨ ਹੋ ਰਹੇ ਨੇ। ਹਾਂ ਬਈ ਵੇਖਕੇ ਕਿ ਸੋਨੂੰ ਹਾਂ ਉਹ ਉੱਥੇ ਹੀ ਗਏ ਨੇ ਨਾ, ਤੇ ਕੰਮ ਨੀ ਮਿਲਦਾ ਪਿਆ ਉਹ ਨੂੰ। ਕਿਉਂਕਿ ਉਹ ਸਟਡੀ ਵੀਜੇ ਤੇ ਗਏ ਨੇ। ਹੈਲੋ ਇਕ ਮਿੰਟ ਬੇਟਾ ਇਕ ਮਿੰਟ ਹੈਲੋ। ਹੈਲੋ ਓ। ਹੈਲੋ